ਹੈਲੋ।
'ਸਤਿ ਸ਼੍ਰੀ ਅਕਾਲ' ਭੈਣ ਜੀ।
'ਸਤਿ ਸ਼੍ਰੀ ਅਕਾਲ ਜੀ' ਹੋਰ ਸੁਣਾਓ! ਠੀਕ ਠਾਕ।
ਹਾਂਜੀ ਸਭ ਠੀਕ, ਤੁਸੀਂ ਸੁਣਾਓ?
ਬਸ ਭੈਣ ਜੀ ਵਧੀਆ, ਵਧੀਆ ਬੜੇ ਦਿਨ ਹੋ ਗਏ, ਤੁਹਾਡੇ ਨਾਲ ਗੱਲ ਹੀ ਨੀ ਹੋਈ।
ਹਾਂਜੀ, ਮੈਂ ਵੀ ਸੋਚ ਹੀ ਰਹੀ ਸੀ ਹੁਣ, ਆ ਗਿਆ ਉੱਤੋਂ ਤੁਹਾਡਾ ਫੋਨ।
ਹਾਂ ਦੇਖੋ, ਕਿੰਨਾ ਮਿਲਣ ਵਰਗਾ ਲੱਗਦਾ ਪਿਆ, ਫੋਨ ਤੇ ਗੱਲ ਕਰਕੇ।
ਹਾਂਜੀ।
ਮੋਬਾਇਲ ਫੋਨ ਦੇ ਫਾਇਦੇ ਤੇ ਬੜੇ ਨੇ ਨਾ।
ਹਾਂਜੀ, ਹਾਂਜੀ ਬਹੁਤ ਜੇ ਹੁਣ ਕੋਈ ਦੂਰ ਬੈਠਾ ਉਹਦੇ ਨਾਲ ਫੋਨ ਤੇ ਗੱਲ ਕਰ ਲਉ, ਜੇ ਕਿਸੇ ਨੂੰ ਵੇਖਣ ਨਾ ਦਿਲ ਏ ਉਹਨੂੰ ਵੀਡੀਓ ਕਾਲ ਕਰ ਲਉ।
ਹਾਂ, ਇਹ ਤਾਂ ਤੁਸੀਂ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਏ।
ਹਾਂ, ਹੁਣ ਵੇਖੋ ਜਿਵੇਂ ਬੱਚੇ ਵਿੱਚ ਕਿਸੀ ਆ ਬੱਚੇ ਬਾਹਰ ਹੁੰਦੇ ਨੇ। ਨਹੀਂ ਮਿਲ ਸਕਦੇ, ਸਾਲ- ਸਾਲ ਨਹੀਂ ਮਿਲਦੇ।
ਬਿਲਕੁਲ।
ਉਹ ਵੀਡੀਓ ਕਾਲ ਕਰ ਲੈਂਦੇ ਨੇ, ਉਹ ਵੀ ਨਾਲ ਵਰਗਾ ਹੀ ਲੱਗਦੈ।
ਹਾਂਜੀ, ਅੱਜ ਕੱਲ੍ਹ ਤੇ ਅਧਿਕਤਰ ਹਰ ਫੈਮਿਲੀ ਚੋਂ ਕੋਈ ਨਾ ਕੋਈ ਬੱਚ ਬੱਚੇ ਬਾਹਰ ਗਏ ਹੋਏ ਨੇ ਇੱਕ ਦੋ, ਇੱਕ ਦੋ ਸਭ ਦੇ ਬਾਹਰ ਗਏ ਹੋਏ ਨੇ। ਬਸ ਉਹਨਾਂ ਵਾਸਤੇ ਤੇ ਬੜਾ ਹੀ ਸੁੱਖ ਹੋ ਜਾਂਦੈ। ਚਲੋ ਐ ਤੇ ਬੜੀ, ਬਸ ਭੈਣ ਜ ਬਸ ਇਹੀ ਭੈਣ ਜੀ ਬੈਠੇ ਹੋਏ ਸੀਗੇ ਮੈਂ ਕਿਹਾ ਚਲ ਫੋਨ ਕਰਾਂ। ਫੋਨ ਦਾ ਫਾਇਦਾ ਤੇ ਚੱਕੋ, ਵੀ ਫੋਨ ਹੈਗਾ ਕੋਲ ਅਸੀਂ ਉਹਨੂੰ ਅਗਰ ਕਿਸੇ ਨੂੰ। ਯਾਦ ਕਰ ਰਹੇ ਹਾਂ, ਤੇ ਅਸੀਂ ਉਹਨੂੰ ਫੋਨ ਕਰਕੇ ਗੱਲ ਕਰ ਲਈਏ ਨਾ।
ਹਾਂਜੀ ਹਾਂਜੀ ਬਿਲਕੁਲ।
ਚਲੋ ਇਹ ਤੇ ਬੜਾ ਵਧੀਆ ਹੋਇਆ। ਹੋਰ ਮੈਂ ਕਿਹਾ ਤੁਹਾਡੀ ਮੰਮੀ ਜੀ ਬਿਮਾਰ ਸੀਗੇ, ਉਹਨਾਂ ਦਾ ਹਾਲ ਕੁੱਝ ਠੀਕ ਹੈ, ਪਹਿਲੇ ਤੋਂ।
ਹਾਂਜੀ ਹਾਂਜੀ ਠੀਕ ਨੇ ਥੋੜਾ ਫ਼ਰਕ ਹੈਗਾ।
ਚਲੋ ਫ਼ਰਕ ਹੋਣਾ ਚਾਹੀਦਾ।
ਹਾਂਜੀ, ਮੈਂ ਤੁਹਾਡੇ ਕੋਲੋਂ ਨਾ ਇੱਕ ਗੱਲ ਪੁੱਛਣੀ ਸੀ।
ਹਾਂਜੀ ਹਾਂਜੀ ਪੁੱਛੁ।
ਹੁਣ ਜਿਵੇਂ ਹੁਣ ਜਿਵੇਂ ਬੱਚੇ ਹੈਗੇ ਨੇ ਉਹ ਨਾਂ ਸਾਰਾ ਦਿਨ। ਸਾਰਾ ਦਿਨ ਫੋਨ ਲੈ ਕੇ ਬੈਠੇ ਰਹਿੰਦੇ, ਨੇ ਤੇ ਮੈਨੂੰ ਦੱਸੋ ਕੁੱਛ ਕਿਵੇਂ। ਕਿਵੇਂ ਫੋਨ ਛੁਡਵਾਂ, ਕਿਉਂਕਿ ਉਹਨਾਂ ਦੀ ਅੱਖਾਂ ਖਰਾਬ ਹੋ ਜਾਣਗੀਆਂ ਹੁਣ ਮੈਂ ਇੱਕ ਬੱਚੇ। ਜਿਹਦਾ ਤਾ ਟੈਸਟ ਕਰਵਾਇਆ। ਤੇ ਉਹ ਡਾਕਟਰ ਨੇ ਕਿਹਾ ਇੱਕ ਅੱਖ ਦਾ ਦੋ ਨੰਬਰ ਤੇ ਦੂਜੀ ਅੱਖ ਦਾ ਤਿੰਨ ਨੰਬਰ।
ਹਾਏ ਭੈਣ ਜੀ ਸੱਚੀ ਗੱਲ ਤੇ ਬੜੀ ਖ਼ਰਾਬ ਗੱਲ ਏ। ਬੱਚਿਆਂ ਦਾ ਨੰਬਰ ਵੀ ਸਾਨੂੰ ਇੰਨੀ ਦੇਰ ਬਾਅਦ ਪਤਾ ਲੱਗਦਾ ਨਾ ਜਦੋਂ।
ਹਾਂ ਕਿੱਦਾਂ ਦੋ ਅੱਜ ਤੱਕ ਮੇਰਾ ਦੋ ਨੰਬਰ ਨੀ ਹੋਇਆ।
ਹਾਂ ਬਸ ਇਹ ਤੇ ਬੱਚਿਆਂ ਦੀ ਬੜੀ ਮਾੜੀ ਗੱਲ ਹੈ, ਕਿਥ ਬੱਚੇ ਅੱਜ ਕੱਲ੍ਹ ਦੱਸਦੇ ਵੀ ਨੀ ਵੀ। ਕਰੋ ਸਾਨੂੰ ਡਾਂਟ ਨਾ ਪਏ ਵੀ ਸਾਨੂੰ ਟੀ ਵੀ ਫੋਨ ਤੋਂ ਹੋਰ ਨਾ ਰੋਕ ਲੈਣ।
ਹਾਂਜੀ।
ਬੜੇ ਬੱਚੇ ਖ਼ਰਾਬ ਹੋ ਗਏ, ਨੇ ਇੱਕ ਤਾਂ ਤੁਸੀਂ ਇਹ ਕਰੋ ਕਿ ਉਹਨਾਂ ਨੂੰ ਨਾ ਸਵੇਰੇ ਨਾ ਬੱਚਿਆਂ ਨੂੰ। ਘਾਸ ਤੇ ਚਲਵਾਓ ਨਾਲ ਤੁਹਾਡੇ ਆਸ ਪਾਸ। ਬਸ ਜਿਹੜਾ ਪਾਰਕ ਹੋਏਗਾ, ਕਹੋ ਉਹ ਨੰਗੇ ਪੈਰੀ ਉੱਥੇ ਘਾਸ ਤੇ ਚਲਿਆ ਕਰੋ।
ਅੱਛਾ ਉਹ ਕਿਉਂ?
ਉਹਦੇ ਨਾਲ ਵੀ ਅੱਖਾਂ ਤੇਜ਼ ਹੁੰਦੀਆਂ।
ਅੱਛਾ ਅੱਛਾ ਇਹ ਤੇ ਤੁਸੀਂ ਬੜੀ ਵਧੀਆ ਗੱਲ ਦੱਸੀ ਮੈਨੂੰ।
ਹਾਂਜੀ ਹਾਂਜੀ ਹੋਰ ਇੱਕ ਹੋਰ ਚੀਜ਼ ਹੈਗੀ ਜੇ। ਸਵੇਰੇ ਉੱਠਦੇ ਹੀ ਨਾ ਅਸੀਂ ਆਪਣੀ ਜਿਹੜੀ ਲਾਰ ਹੁੰਦੀ ਹੈ, ਸਾਡੇ ਜੀਬ ਦੀ ਮੂੰਹ ਦੀ ਲਾਰ ਹੁੰਦੀ ਆ। ਜਿਹੜੀ ਥੁਕ ਪੰਜਾਬੀ ਚ ਆਪਾਂ ਉਹਨੂੰ ਥੁੱਕ ਕਹਿੰਦੇ ਹਾਂ ਥੁੱਕ। ਉਹ ਨਾ ਅਸੀਂ ਉਂਗਲ ਤੇ ਲਾ ਕੇ ਨਾ ਉਹ ਅੱਖਾਂ ਚ ਕਾਜਲ ਦੀ ਤਰ੍ਹਾਂ ਲਗਾਣਾ ਐ।
ਅੱਛਾ।
ਆਹੋ ਇਹ ਇਹ ਵੀ ਸਭ ਤੋਂ ਵਧੀਆ ਦਵਾਈ ਜੇ ਅੱਖਾਂ ਦੀ।
ਹਾਂ ਮੈਂ ਸੁਣਿਆ ਨਾ ਐਂਟੀਬਾਇਓਟਿਕ ਹੁੰਦੀ ਏ।
ਹਾਂ ਇਹ ਸਾਡੇ ਪੁਰਾਣੇ ਲੋਕ ਇਹੀ ਕੰਮ ਤੇ ਕਰਦੇ ਸੀਗੇ, ਅਸੀਂ ਕਹਿੰਦੇ ਸੀ ਗੰਦਾ ਕੰਮ ਕਰਦੇ ਨੇ। ਤੇ ਮੂੰਹ ਚ ਉਂਗਲ ਪਾ ਕੇ। ਅੱਖਾਂ ਚ ਲਾਉਂਦੇ ਨੇ ਪਰ ਉਹ ਵਧੀਆ ਕੰਮ ਕਰਦੇ ਸੀ, ਜੇ ਉਹਨਾਂ ਨੂੰ ਅੱਜ ਤੱਕ ਕੋਈ ਲੋੜ ਪਈ ਅੱਖਾਂ ਦੀ ਦਵਾਈ ਦੀ ਉਹ ਨੂੰ। ਨਜਰਾਂ ਵੀ ਇੰਨੀਆਂ ਵਧੀਆ ਉਹਨਾਂ ਦੀ ਅਜੇ ਤੱਕ ਉਦੋਂ ਨੰਗੇ ਪੈਰ। ਪੈਰੀ ਕਿੰਨਾ ਟੁਰਦੇ ਸੀਗੇ। ਉਹਨਾਂ ਨੂੰ ਜਿੱਥੋਂ ਮਰਜ਼ੀ ਤੱਕ ਨੰਗੇ ਪੈਰੀ ਲੈ ਜਾਓ, ਬੇਸ਼ੱਕ ਤੁਸੀਂ ਸਾਰਾ ਸ਼ਹਿਰ ਘੁਮਾ ਲਿਆ ਉਹਨਾਂ ਨੂੰ। ਨੰਗੇ ਪੈਰੀ ਪੁਰਾਣੇ ਬੰਦਿਆਂ ਨੂੰ। ਹਾਂ ਹੋਰ ਅਸੀਂ ਲੋਕ ਦੇਖੋ ਜਰਾ ਵੀ ਨਹੀਂ, ਟੁਰ ਸਕਦੇ ਜਰਾ ਜਰਾ ਵੀ ਟੁਰਨੇ ਹਾਂ ਤੇ ਸਾਡੇ ਪੈਰ ਵਿੱਚ। ਕੁਛ ਨਾ ਕੁੱਛ ਚੁੱਭ ਜਾਂਦਾ ਜੇ।
ਹਾਂ ਚੁੱਭ ਜਾਂਦਾ ਜਾਂ ਇਰੀਟੇਸ਼ਨ ਅੱਜ ਕੱਲ ਦੇ ਬੱਚੇ। ਬੱਚਿਆਂ ਨੂੰ ਤੇ ਸਾਨੂੰ ਵੀ ਇਰੀਟੇਸ਼ਨ ਹੀ ਬਹੁਤ ਹੋਣ ਲੱਗ ਜਾਂਦੀ ਹਰ ਚੀਜ਼ ਤੋਂ।
ਤੇ ਨੰਗਾ ਪੈਰ ਥੱਲੇ ਰੱਖ ਹੀ ਨਹੀ ਸਕਦੇ ਕੀ ਕਰੀਏ? ਬਸ ਇਸ ਕਰਕੇ ਇੱਕ ਤਾਂ ਦੋ ਚੀਜ਼ਾਂ ਐ ਹੈਗੀਆਂ ਜੇ ਤੀਜਾ ਟੀ ਵੀ ਔਰ ਫੋਨ। ਤੇ ਬੱਚਿਆਂ ਨੂੰ ਕੋਈ ਵੀ ਤੁਸੀਂ ਇਹ। ਬਹੁਤ ਘੱਟ ਦੇਖਣਾ, ਬੱਚੇ ਬਿਲਕੁਲ ਤੇ ਮਨਾ ਹੁੰਦੇ ਨੀ ਕੋਈ ਰੂਟੀਨ ਬਣਾ ਦੋ। ਕਿ ਹਾਂ ਤੁਸੀਂ ਅੱਧਾ ਘੰਟਾ ਟੀ ਵੀ ਦੇਖ ਲੋ। ਤੇ ਮੋਬਾਇਲ ਫੋਨ ਤੇ ਅਗਰ ਜਰੂਰਤ ਪਏਗੀ ਤੇ ਦੇਖਣਾ ਨਹੀਂ ਤੇ ਨਹੀਂ ਦੇਖਣਾ ਅਗਰ ਕੋਈ। ਤੁਸੀਂ ਸਕੂਲ ਦਾ ਵਰਕ ਦੇਖਣਾ ਤੇ ਹਾਂ ਟੀਵੀ ਚ ਇਹੀ ਕਰਨਾ ਪਏਗਾ ਤੁਹਾਨੂੰ ਪਤਾ ਬੱਚੇ ਬਿਲਕੁਲ ਤੇ ਛੱਡਦੇ ਨੀ
ਹਾਂਜੀ ਤੇ ਮੈਂ ਸੋਚ ਰੀ ਸੀ ਕਿ ਇਹਨਾਂ ਨੂੰ ਕੋਈ ਅਹ ਦੂਜੀ ਗੇਮਸ ਵਿੱਚ ਪਾ ਦਾਂ।
ਹਾਂ, ਬਿਲਕੁਲ। ਰ ਬੱਚਿਆਂ ਨੂੰ ਨਾ ਇਹਦੀ ਬਜਾਏ ਨਾ ਫੋਨ ਉਹਦੀ ਬਜਾਏ ਬੱਚਿਆਂ ਨਾਲ ਖੁਦ ਖੇਲੋ। ਘਰ ਬਹਿ ਕੇ ਚਾਹੇ ਜਿਵੇਂ ਹੁਣ ਅੱਜ ਕੱਲ੍ਹ ਬਾਰਿਸ਼ਾਂ ਦੇ ਮੌਸਮ ਨੇ। ਬੱਚਿਆਂ ਇਹ ਨਾਲ ਨਾਲ ਖੁਦ ਬਹਿ ਕੇ ਘਰ ਕੈਰਮ ਬੋਰਡ ਖੇਲੋ ਕਾਰਡਸ ਖੇਲੋ ਲੂਡੋ ਖੇਲੋ। ਕਿ ਬੱਚਿਆਂ ਦਾ ਧਿਆਨ ਫੋਨ ਵੱਲ ਜਾਏ ਨਾ ਅਸੀਂ ਖੁਦ ਤੇ ਬੱਚਿਆਂ ਨੂੰ ਟਾਈਮ ਦਿੰਦੇ ਨੀ। ਅਸੀਂ ਖੁਦ ਤੇ ਆਪਣਾ ਆਪਣੇ ਕੰਮ ਵਿਚ ਬਿਜੀ ਰਹਿੰਦੇ ਹਾਂ ਕੋਈ ਘਰ ਦੇ ਕੰਮ ਵਿਚ ਕੋਈ ਬਾਹਰ ਦੇ ਕੰਮ ਵਿਚ ਕੋਈ ਆਪਣਾ ਜਿਹੜਾ ਅਸੀਂ ਔਫਿਸ ਦਾ ਵਰਕ ਫਰੋਮ ਹੋਮ ਕਰਨੇ ਆ। ਉਸ ਕੰਮ ਵਿਚ ਬਿਜ਼ੀ ਰਹਿੰਦੇ ਆ ਬੱਚਿਆਂ ਵੱਲ ਅਸੀਂ ਧਿਆਨ ਦਿੰਦੇ ਨੀ ਬੱਚਿਆਂ ਨੂੰ ਕਹਿੰਦੇ ਆ ਤੁਸੀਂ ਜੋ ਮਰਜ਼ੀ ਕਰ ਲਓ। ਤੇ ਉਹਨਾਂ ਦਾ ਜੋ ਮਰਜੀ ਤੇ ਇਹੀ ਹੈ ਨਾ ਟੀ ਵੀ ਵੇਖਣਾ ਜਾਂ ਫੋਨ ਦੇਖਣਾ। ਤੇ ਖੁੱਦ ਅਸੀਂ ਬੱਚਿਆਂ ਨੂੰ ਥੋੜ੍ਹਾ ਬਹੁਤ ਅਹ ਖੁਦ ਖੁਦ ਥੋੜਾ ਬਹੁਤ ਅਸੀ ਬੱਚਿਆਂ ਨੂੰ ਟਾਈਮ ਦਿਆਂਗੇ ਨਾ ਬੱਚਿਆਂ ਨਾਲ ਖੇਲਾਂਗੇ। ਜਾਂ ਤੇ ਦੋ ਤਿੰਨ ਭੈਣ ਭਰਾ ਹੋਣ। ਦੋ ਤਿੰਨ ਭੈਣ ਭਰਾ ਹੋਣ ਫਿਰ ਤੇ ਉਹ ਆਪਸ ਵਿੱਚ ਖੇਲ ਲੈਂਦੇ ਨੇ। ਜੁਆਇੰਟ ਫੈਮਿਲੀ ਹੁੰਦੀ ਅੱਜ ਕੱਲ੍ਹ ਘਰ ਹੀ ਚਾਰ ਚਾਰ ਬੱਚੇ ਵੀ ਹੁੰਦੇ ਨੇ ਇੱਕ ਦੇ ਦੋ ਦੂਸਰੇ ਦੇ ਦੋ।
ਹਾਂਜੀ ਆਪਸ ਵਿੱਚ ਤੇ ਉਹ ਖੇਲਦੇ ਨੀ ਉਹ ਲੜ ਪੈਂਦੇ ਨੇ ਤਾਂ ਕਰਕੇ ਚਿਮੜੇ ਰਹਿੰਦੇ ਨੇ।
ਬੱਚਿਆਂ ਦੇ ਪਿੱਛੇ ਮਾਂ ਪਿਓ ਦੀ ਵੀ ਲੜਾਈ ਹੋ ਜਾਂਦੀ ਹੈ ਬਸ ਇਹੀ ਗੱਲ ਹੈ ਨਾ ਬੱਚੇ ਨਾ ਹਰ ਜਗ੍ਹਾ ਤੇ ਮਾਂ ਪਿਓ ਨੂੰ ਹੀ ਫਸਾਉਂਦੇ ਨਾ ਬਸ ਇਹੀ ਗੱਲ ਏ ਨਾ ਫੇਰ ਲੜਨ ਜਿੰਨੀ ਦੇਰ ਖੇਲਦੇ ਨੇ ਖੇਲਣ ਲੜਨ ਤੇ ਤੁਸੀਂ ਉਹਨਾਂ ਨੂੰ ਕਹੋ ਬਾਹਰ ਜਿਹੜੇ ਬੱਚੇ ਨੇ ਉਹਨਾਂ ਨਾਲ ਖੇਲ ਆਓ। ਚਾਹੇ ਬੈਡਮਿੰਟਨ ਖੇਲ ਆਓ ਚਾਹੇ ਕ੍ਰਿਕਟ ਖੇਲ ਆਓ ਜੋ ਮਰਜੀ ਖੇਲ ਆਓ। ਕੁਛ ਤੇ ਕਰਕੇ ਆਉਣਗੇ ਨਾ ਬਾਹਰ ਜਾ ਕੇ
ਹਾਂਜੀ ਇਹ ਤਾਂ ਤੁਸੀ ਠੀਕ ਕਿਹਾ ਕਿ ਨਾਲ ਖੇਲਣਾ ਚਾਹੀਦਾ।
ਹਾਂ ਬਾਹਰ ਖੇਲ ਕੇ ਆਉਣਗੇ ਤੇ ਇੱਕ ਤੇ ਫਿਜ਼ਕਲ ਉਹਨਾਂ ਦੀ ਹੈਲਥ ਵੀ ਅੱਛੀ ਰਹੇਗੀ। ਦੂਜਾ ਇਹ ਫੋਨ ਤੇ ਟੀ ਵੀ ਤੋਂ ਵੀ ਜਾਨ ਛੁੱਟੀ ਰਹੇਗੀ ਬੱਚਿਆਂ ਦੀ।
ਹਾਂਜੀ, ਹਾਂਜੀ ਠੀਕ ਕਹਿ ਰਹੇ ਹੋ ਸਾਨੂੰ ਵੀ ਨਾਲ ਹੀ ਰਹਿਣਾ। ਪਏਗਾ ਉਹਨਾਂ ਦੇ ਤਾਂਹੀ ਉਹ ਸਾਰਾ ਛੱਡਣਗੇ।
ਤੇ ਹਾਂਜੀ ਹਾਂਜੀ ਸਾਡੀ ਨਜ਼ਰ ਬਚਿਆਂ ਉੱਤੇ ਹੀ ਹੋਣੀ ਚਾਹੀਦੀ ਏ। ਨਹੀਂ ਤੇ ਬੱਚਿਆਂ ਦਾ ਅੱਜ ਕੱਲ੍ਹ ਤੇ ਵਿਗੜਦੇ ਇੱਕ ਮਿੰਟ ਲੱਗਦਾ ਜੇ ਉਹਨਾਂ ਨੂੰ ਇਹ ਕੋਈ ਪਤਾ ਨਹੀਂ ਚੱਲਦਾ ਕਿ ਇਸ ਟਾਈਮ ਗਲਤ ਸੰਗਤ ਵਿੱਚ ਪੈ ਜਾਂਦੇ ਨੇ ਬਸ ਛੇਵੀਂ ਸੱਤਵੀਂ ਬੱਚਾ ਅਗਰ ਕਰ ਲੇ ਨਾ ਉਸ ਤੋਂ ਬਾਅਦ ਤੇ ਬੱਚੇ ਦੇ ਉੱਤੇ ਨਜ਼ਰ ਰੱਖੋ। ਉਸ ਤੋਂ ਬਾਅਦ ਬੱਚੇ ਦੇ ਵਿਗੜਨ ਦੇ ਚਾਂਸਿਸ ਹੁੰਦੇ ਨੇ ਚਾਹੇ ਉਹ ਮੁੰਡਾ ਹੋਏ ਤੇ ਚਾਹੇ ਉਹ ਕੁੜੀਆਂ ਹੋਏ ਕੁੜੀਆਂ ਦੇ ਘੱਟ ਚਾਂਸਿਸ ਹੁੰਦੇ ਨੇ ਪੁੱਠੇ ਪਾਸੇ ਜਾਣ ਦੇ ਲੇਕਿਨ ਮੁੰਡਿਆਂ ਦੇ ਜ਼ਿਆਦਾ ਚਾਂਸ ਹੁੰਦੇ ਜੇ।
ਹਾਂਜੀ, ਹਾਂਜੀ ਠੀਕ ਕਹਿ ਰਹੇ ਹੋ ਉਹਨਾਂ ਦੀ ਸੰਗਤ ਦਾ ਵੀ ਬਹੁਤ ਧਿਆਨ ਰਖਣਾ ਪੈਂਦਾ ਕਿਹੜੇ ਮੁੰਡੇ ਨਾਲ ਬਹਿ ਰਹੇ ਨੇ ਕਿਹੜੇ ਮੁੰਡੇ ਨਾਲ ਉੱਠ ਰਹੇ ਨੇ ਜਾ ਰਹੇ ਨੇ ਆ ਰਹੇ ਨੇ।
ਹਮ ਇਹ ਤੇ ਬਿਲਕੁਲ ਸਹੀ ਗੱਲ ਹੈ ਭੈਣ ਜੀ ਬਸ ਇਹ ਅੱਖਾਂ ਦਾ ਤੇ ਅਸੀਂ ਧਿਆਨ ਰੱਖ ਹੀ ਸਕਦੇ ਹਾਂ ਬਾਕੀ ਇਹ ਮੋਬਾਇਲ ਫੋਨ ਦਾ ਫਾਇਦੇ ਤੇ ਬਥੇਰੇ ਨੇ ਜਿੰਨੇ ਜਦੋਂ ਫਾਇਦੇ ਦਾ ਕੰਮ ਹੋਏ ਤੇ ਅਸੀਂ ਮੋਬਾਇਲ ਫੋਨ ਯੂਜ ਕਰੀਏ ਉਹਦੇ ਤੇ ਨਾ ਅਸੀਂ ਦੂਸਰੇ ਪ੍ਰੋਟੈਕਟ ਲੈਂਸ ਵਾਲੇ ਨਾ ਸਾਡੇ ਅੱਜ ਕੱਲ ਗੂਗਲਸ ਆਉਣ ਲੱਗ ਗਏ। ਲੱਗ ਗਏ ਜੇ ਉਹ ਨਾ ਬਿਲਕੁਲ ਪ੍ਰੋਟੈਕਟ ਕਰਦੇ ਨੇ ਨਾ ਸਾਡੀ ਆਈਜ਼ ਨੂੰ। ਮਤਲਬ ਪਲੇਨ ਗੋਗਲ ਹੁੰਦਾ ਓਦਾ ਕੋਈ ਨੰਬਰ ਨੀ ਹੁੰਦਾ ਟ੍ਰਾਂਸਪੈਰੇਂਟ ਉਹ ਲਾਈਟ ਤੋਂ ਪ੍ਰੋਟੈਕਟ ਰੱਖਦੇ ਸਾਡੀ ਅੱਖਾਂ ਨੂੰ ਉਹ ਵਾਲੇ ਗੋਗਲ ਅਸੀਂ ਬੱਚਿਆਂ ਨੂੰ ਲੈ ਕੇ ਦੇ ਸਕਦੇ ਹਾਂ ਜੇ ਸਾਡੀ ਪੋਕਟ ਅਲਾਉਡ ਕਰੇ ਤੇ ਆਪ ਵੀ ਲਾ ਕੇ ਸਕਰੀਨ ਦਾ ਕੰਮ ਕਰੀਏ ਜੇ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਵਰਕ ਫਰੋਮ ਹੋਮ ਕਰਨਾ ਹੀ ਹੁੰਦਾ ਸਾਰਿਆਂ ਨੂੰ ਹੀ ਕਿਉਂਕਿ ਕੀ ਕਰੀਏ ਘਰ ਜਿੰਨੇ ਬੰਦੇ ਕੰਮ ਕਰਨ ਓਨਾ ਥੋੜ੍ਹਾ ਇੰਨੀ ਮਹਿੰਗਾਈ ਅੱਜ ਕੱਲ੍ਹ
ਹਾਂਜੀ-ਹਾਂਜੀ!
ਹਾਂ।
ਤੇ ਜੇ ਇਹ ਜਿਹੜੀ ਤੁਸੀਂ ਕੋਗਲ ਦੱਸ ਰੇ ਓ ਇਹ ਨੋਰਮਲ ਓਪਟੀਕਲ ਵਾਲੀ ਸ਼ੋਪ ਤੇ ਮਿਲ ਜਾਣਗੇ ਕਿ ਡਾਕਟਰ
ਹਾਂਜੀ ਹਾਂ ਨਾ ਨਾ ਨਾ ਨੋ ਨੋਰਮਲ ਓਪਟੀਕਲ ਵਾਲੀ ਸ਼ੋਪ ਤੇ ਜਾਓ ਉਹਨਾਂ ਨੂੰ ਉਹ ਅਸੀਂ ਸਿਰਫ਼ ਆਈਜ਼ ਨੂੰ ਪ੍ਰੋਟੈਕਟ ਕਰਨ ਵਸਤੇ ਨੋਰਮਲ ਲੈਂਸ ਵਾਲਾ ਲੈਣਾ ਨੇ ਉਹ ਜਿਹੜੇ ਉਹਨਾਂ ਦੇ ਲ ਹੁੰਦੇ ਨੇ ਡਿਸਪਲੇ ਤੇ ਉਹ ਨੋਰਮਲ ਲੈਂਸ ਈ ਤੇ ਹੁੰਦੇ ਕਹਿੰਦੇ ਇਹਨਾਂ ਦੇ 'ਚੋਂ ਪਸਦ ਕਰ ਲੋੋ ਤੇ ਐ ਤੁਸੀਂ ਇਹਦੇ ਵਿੱਚ ਲਗਾ ਦਾਂਗੇ। ਲੇਕਿਨ ਉਹਦੇ ਵਿੱਚ ਵੀ ਘਟੀਆ ਵਧੀਆ ਸ ਬੜੀ ਤਰ੍ਹਾਂ ਦੀ ਕੁਆਲਿਟੀ ਹੁੰਦੀ ਐ।
ਹਾਂਜੀ
ਤੇ ਅਸੀਂ ਐ ਕਹਿ ਸਕਦੇ ਆਂ ਇਹਦੇ ਵਿੱਚ ਵਧੀਆ ਲੈਂਸ ਲਾ ਦੋ ਜਿਹੜਾ ਲਾਈਟ ਤੋਂ ਪ੍ਰੋਟੈਕਟ ਰੱਖੇ ਸਾਡੀ ਅੱਖਾਂ ਨੂੰ ਲਾਈਟ ਨਾ ਪੈਣ ਪੈਣ ਸਾਡੀ ਅੱਖਾਂ ਵਿੱਚ ਬਸ ਉਹ ਫ਼ਿਰ ਉਹ ਵਾਲੇ ਲੈਂਸ ਲਾ ਦਿੰਦੇ ਨੇ। ਤੇ ਬਸ ਸਾਡੀਆਂ ਅੱਖਾਂ ਪ੍ਰੋਟੈਕਟ ਰਹਿੰਦੀਆਂ ਨੇ।
ਅੱਛਾ ਫ਼ੇਰ ਜਿਹੜੇ ਬੱਚੇ ਨਾ ਕਈ ਵਾਰ ਫ਼ੋਨ ਚ ਪੜ੍ਹਦੇ ਵੀ ਹੈਗੇ ਨੇ? ਓਹਨੂੰ ਗ਼ਲਤ ਕਹਿੰਦੇ ਤੇ ਆ ਪਰ ਉਹਦੇ ਫਾ਼ਇਦੇ ਵੀ ਹੈਗੇ ਨੇ ਯੂਟਿਊਬ ਤੋਂ ਪੜ੍ਹਦੇ ਰਹਿੰਦੇ ਨੇ। ਟਿਊਸ਼ਨ ਲਾਉਣ ਦੀ ਲੋੜ ਨੀ ਪੈਂਦੀ। ਤੇ ਉਹਨਾਂ ਨੂੰ ਮੈਂ ਜਿਹੜੇ ਤੁਸੀਂ ਗੋਗਲ ਕਹਿ ਰੇ ਓ ਮੈਂ ਉਹੀ ਲੈ ਦਾਂਗੀ ਫੇਰ ਉਹਨਾਂ ਨੂੰ।
ਹਾਂ ਬਿਲਕੁਲ ਸਹੀ ਗੱਲ ਐ ਓਲੇ ਗੋਗਲ ਲੈ ਦੇਣਾ ਤੁਸੀਂ ਤੇ ਉਹਦੇ ਨਾਲ਼ ਨਾ ਉਹ ਉਹਨਾਂ ਦੀ ਅ ਅੱਖਾਂ ਨੂੰ ਨੁਕਸਾਨ ਨੀ ਹੋਏਗਾ ਤੇ ਆਪਣਾ ਸਕੂਲ ਦਾ ਕੰਮ ਵੀ ਕਰ ਲੈਣਗੇ। ਤੇ ਬਸ ਸਾਡੇ ਵਾਸਤੇ ਵੀ ਦੇਖੋ ਸਾਨੂੰ ਵੀ ਲਾਣਾ ਚਾਹੀਦਾ ਉਹ ਵਾਲਾ ਗੋਗਲ ਅਸੀਂ ਵੀ ਕਿੰਨੀ ਕਦੀ ਅਸੀਂ ਸਾਨੂੰ ਔਨਲਾਈਨ ਸ਼ੋਪਿੰਗ ਵਸਤੇ ਫੋ਼ਨ ਦੇਖ ਦੇਖਣਾ ਪੈਂਦਾ ਸ ਕਦੀ ਸਾਨੂੰ ਆਪਣੇ ਵਰਕ ਵਸਤੇ ਦੇਖਣਾ ਪੈਂਦਾ ਕਦੀ ਬੱਚਿਆਂ ਦਾ ਸਕੂਲ ਹੋਮਵਰਕ ਅੱਜ ਾਨ ਵਟਸਪ ਤੇ ਆਂਦਾ ਉਹਦੇ ਵਾਸਤੇ ਸਾਨੂੰ ਫੋਨ ਦੇਖਣਾ ਪੈਂਦੈ। ਕਦੀ-ਕਦੀ ਸਾਨੂੰ ਵੀ ਕੁੱਛ ਸਮਝਣਾ ਪੈਂਦੈ। ਆਹ ਤੁਹਾਨੂੰ ਪਤਾ ਸਾਰੀ ਉਮਰ ਸਾਡੀ ਸਿੱਖਣ ਦੀ ਹੈਗੀ ਐ ਅਸੀਂ ਗੂਗਲ ਤੋਂ ਯੂਟਿਊਬ ਤੋਂ ਸਾਰਾ ਕੁਛ ਸਿੱਖਦੇ ਆ। ਕਈ ਵਾਰ ਅਸੀਂ ਕਿਚਨ ਦੀ ਰੈਸਪੀਜ਼ ਬਣਾਨ ਵਸਤ ਤੇ ਸਿੱਖਦੇ ਆਂ ਕੁਛ ਨਾ ਕੁਛ ਫੋ਼ਨ ਵਿਚੋਂ ਤੇ ਫੋ਼ਨ ਦੀ ਲੋੜ ਤੇ ਸਾਨੂੰ ਵੀ ਪੈਂਦੀ ਐ।
ਬਿਲਕੁਲ ਬਿਲਕੁਲ ਹਰ ਜਗ੍ਹਾ ਲੋੜ ਪੈਂਦੀ ਏ ਤੇ ਹੁਣ ਜਿਵੇਂ ਪਿੱਛੇ ਕਰੋਨਾ ਹੋ ਗਿਆ ਸੀ। ਬੱਚਿਆਂ ਦੀ ਕਲਾਸਾਂ ਓਨਲਾਈਨ ਲੱਗੀਆਂ ਸੀ। ਜੇ ਫੋ਼ਨ ਨਾ ਹੁੰਦੇ ਕਿਵੇਂ ਜ਼ੂਮ ਤੇ ਕਲਾਸਾਂ ਲੱਗਦੀਆਂ ਕੀ ਹੁੰਦਾ? ਪੜ੍ਹਾਈ ਤੇ ਛੁੱਟੀ ਜਾਂਦੀ ਫੇ਼ਰ ਮਹੀਨੇ ਵਾਸਤੇ ਤੇ ਉਹ ਸਾਲ਼ ਵਾ। ਜਿਵੇਂ ਇਨਾ ਲੋਕਡਾਊਨ ਰਿਆ।
ਦੋ ਸਾਲ ਬੱਚਿਆਂ ਨੇ ਪੇਪਰ ਔਨਲਾਈਨ ਦਿੱਤੇ ਨੇ ਫਾਈਨਲ। ਹਾਂਜੀ ਦੋ ਸਾਲ ਬੱਚੇ ਘਰ ਈ ਬੈਠ ਕੇ ਪੜ੍ਹੇ ਨੇ ਵਿੱਚੋਂ ਦੀ ਦੋ ਈ ਮਹੀਨੇ ਗਏ ਸੀ ਦੋ ਸਾਲਾਂ 'ਚ ਦੋ-ਤਿੰਨ ਮਹੀਨੇ, ਫੇ਼ਰ ਉਹਨਾਂ ਨੇ ਕਰ ਦਿੱਤਾ ਲ ਬਈ ਐ ਅਹ ਬਈ ਓਨਲਾਈਨ ਕਲਾਸਾਂ ਈ ਹੋਣਗੀਆਂ ਯਾ ਫ਼ਿਰ ਸਕੂਲ ਨੀ ਆਣਾ ਸਕੂਲ ਦੀ ਛੁੱਟੀਆਂ ਨੇ। ਬਸ ਐਈ ਕੁਛ ਚੱਲ ਰਿਆ ਸੀਗਾ ਫਰ ਜੂਮ ਕਲਾਸਿਸ ਵੀ ਬ ਬੱਚੇ ਲਗਾਂਦੇ ਸੀ ਉਹਦੇ ਵਿੱਚ ਵੀ ਤੇ ਅੱਖਾਂ ਦਾ ਈ ਕੰਮ ਐ ਨਾ।
ਹਾਂਜੀ ਬਿਲਕੁਲ। ਪਰ ਚਲੋ ਹੁਣ ਮਾੜਾ ਹੈਗਾ ਵੀ ਏ ਬ ਨਈਂ ਵੀ ਮਾੜਾ ਬਹੁਤ ਜਿੱਦਾਂ ਧਿਆਨ
ਬਾਸ ਐ ਈ ਐ ਨਾ ਜਿਹੜਾ ਚੀਜ਼ ਅਸੀਂ ਅਗਰ ਸਾਨੂੰ ਜਰੂਰੀ ਏ ਉਹ ਅਸੀਂ ਫੋ਼ਨ ਤੋਂ ਯੂਜ਼ ਕਰ ਲਈਏ ਸਕਰੀਨ ਯੂਜ਼ ਕਰ ਲਈਏ ਉਹਦੇ ਤੇ ਅਸੀਂ ਜਿਹੜੀ ਸਾਨੂੰ ਚੀਜ਼ ਜਰੂਰੀ ਐ ਉਹ ਵੀ ਪ੍ਰੋਟੈਕਟ ਲੈਂਸ ਵਾਲਾ ਗੋਗਲ ਲਗਾ ਕੇ
ਹਾਂਜੀ, ਔ ਤੇ ਹੁ- ਪਹਿਲੇ ਹੁਨ ਪੈਲੇ ਲਵਾਂਗੀ।
ਹਾਂ, ਬਸ ਉਹ ਅਸੀਂ ਕਰ ਲੀਏ ਜਿਹੜੇ ਸਾਦਾ ਜਾਦਾ ਜ਼ਰੂਰੀ ਅਸੀਂ ਹੁਣ ਬੱਚੇ ਵੀਨਾਂ ਗੱਲ ਦੀ ਜਿਹੜੀ ਗੇਮਾਂ ਖੇਲਦੇ ਨਾ ਉਹਦੇ ਤੇ ਮੈਨੂੰ ਬੜਾ ਗੁੱਸਾ ਚੜ੍ਹਦਾ। ਮੇਰੇ ਕੋਲ਼ ਕਈ ਵਾਰ ਮਾਰ ਖਾਂਦੇ ਨੇ ਬੱਚੇ।
ਅੱਛਾ, ਹਾਂ ਗੇਮਾਂ ਤੇ ਸਾਰਾ ਦਿਨ
ਹਾਂ, ਬਿ ਬਿਨਾਂ ਗੱਲ ਤੋਂ ਕਿਉਂ ਦੇਖ ਰਏ ਹੋ? ਐ ਹੁਣ ਵੀ ਆਪਣੇ ਮੁੰ ਮੁੰਡੇ ਨੂੰ ਮੈਂ ਦੋ ਚੰਡਾ ਲਾ ਕੇ ਹੱਟੀਆਂ। ਮੈਂ ਕਿਹਾ ਜਦੋਂ ਹੁਣ ਤੂੰ ਹਾਂ ਬੀ ਸਾਰਾ ਦਿਨ ਹੋ ਗਿਆ। ਹੁਣ ਤੁਸੀਂ ਸਕੂਲ ਵੀ ਪੜ ਆਏ, ਉਸ ਤੋਂ ਬਾਅਦ ਟਿਊਸ਼ਨ ਵੀ ਪੜ ਆਏ ਤੇ ਉਸ ਤੋਂ ਬਾਅਦ ਤੁਸੀਂ ਟੀ ਵੀ ਵੀ ਦੇਖ ਲਿਆ, ਹਾਲੇ ਹੁਣ ਫੋਨ ਦੀ ਕਸਰ ਰੈ ਗਈ ਏ। ਅੱਖਾਂ ਨੂੰ ਕਿੰਨਾ ਦੁਕਾਾਣਾ ਜੇ ਆਪਣਾ। ਫੇਰ ਮਨਾ ਕੀਤਾ ਤੇ ਤਾਂ ਰੁ ਕਿਆ ਤੇ ਹੁਣਾ ਐ ਬਾਰ ਬੱਚੇ ਬੁਲਾਂਦੇ ਬਏ ਨੇ ਆਜਾ ਬੈਡਮਿੰਟਨ ਖੇਲੀਏ। ਤੇ ਬਾਹਰ ਬੈਡਮਿੰ ਟਨ ਖੇਲਣ ਗਿਆ ਜੇ ਹੁਨ। ਹਾਂ, ਬਸ ਬੜਾ ਔਖਾ ਬੱਚਿਆਂ ਨੂੰ ਕੱਢੀ ਦਾ ਬਾਰ, ਨਹੀਂ ਤੇ ਬੈਠੇ ਰੈਂਦੇਂ ਜੇ ਕੁਛ ਨਾ ਕੁਛ, ਟੀਵੀ, ਮੋਬਾਈਲ ਐਈ ਸਾਰਾ ਕੁਛ ਚਲਦਾ ਜੇ, ਬੜਾ ਔਖਾ ਬੜਾ, ਬੜਾ ਔਖਾ ਬੱਚਿਆਂ ਨੂੰ ਲਾਈ ਦਾ ਕੰਮ
ਹਾਂ, ਮੋਬਾਇਲ ਤੇ ਕੀ ਦੇਖ ਰੈ ਨੇ, ਕੀ ਨਹੀਂ ਦੇਖ ਰੈ ਉਹ ਵੀ ਧਿਆਨ ਰੱਖਣਾ
ਉ ਵੀ ਬੜਾ ਈ ਧਿਆਨ ਣਾ ਪੈਂਦਾ। ਭੈਣਜੀ ਇਹਦਾ ਤੇ ਸਭ ਤੋਂ ਵੱਡਾ ਰੋਲ ਹੈਗਾ, ਜੇ ਅੱਜ ਕੱਲ ਤਾਨੂੰ ਪਤਾ ਮੋਬਾਇਲ ਤੇ ਕਿਨਿਆਂ ਗਲਤ ਚੀਜ਼ਾਂ ਆਨ ਲੱਗ ਗੀਆਂ ਨੇ। ਹਾਂ ਬਿਲਕੁਲ ਅਸਰ ਪੈਂਦਾ ਬਚ ਬੱਚਿਆਂ ਦਾ ਧਿਆਨ ਈ ਸਾਰਾ ਗਲਤ ਪਾਸੇ ਜਾਣ ਲੱਗ ਜਾਂਦਾ। ਬੰਦਾ ਕਿਹੜੀ-ਕਿਹੜੀ ਗੱਲ ਤੋਂ ਬੱਚਿਆਂ ਦਾ ਧਿਆਨ ਰੱਖ ਖੇ ਪੜਾਣਾ ਵੀ ਸਨ ਬੱਚਿਆਂ ਨੂੰ ਬਹੁਤ ਜ਼ਰੂਰੀ ਏ, ਕਿਉਂਕਿ ਅੱਜ ਕੱਲ੍ਹ ਤੁਆਨੂੰ ਪਤਾ ਪੜ੍ਹਾਈ ਦੇ ਬਿਨਾਂ ਵੀ ਬ
ਬਿਲਕੁਲ-ਬਿਲਕੁਲ ਤੇ ਸਾਡੀ ਗਲੀ 'ਚ ਵੀ ਉਹ ਫੈਮਿਲੀ ਹੈਗੀ ਏ, ਉਹਨਾਂ ਨੇ ਆਪਣੇ ਨਾ ਪੰਜਵੀਂ-ਛੇਵੀਂ ਕਲਾਸ ਦੇ ਬੱਚਿਆਂ ਨੂੰ ਵੀ ਫੋਨ ਲੈ ਕੇ ਦਿੱ
ਹਾਂ, ਕਿਨੀ ਗਲਤ ਗੱਲ ਏ ਨਾ ਵੈਸੇ ਪਰਸਨਲ ਫੋਨ ਤੇ ਕਮ ਸੇ ਕਮ ਨਾਈੰਨਥ-ਟੈਥੰ ਇਚ।
ਹਾਂ, ਟੈਂਥ ਤੋਂ ਬਾਅਦ ਹੀ ਲੈ ਕੇ ਦਵੋ ਜੇ ਬੱਚਾ ਟੈਂਥ 'ਚ ਅੱਛੇ ਨੰਬਰ ਨਾਲ ਕਲੀਅਰ ਹੋ ਜੇ।
ਬਿਲਕੁਲ-ਬਿਲਕੁਲ। ਨਹੀਂ ਤੇ ਕਈ ਵਾਰ ਨਾ ਟੈਂਥ ਵਿਚ ਬੱਚਿਆਂ ਨੂੰ ਯੂਟਿਊਬ ਤੋਂ ਪੜ੍ਹਨਾ ਹੁੰਦਾ ਤਾਂ ਲੈ ਕੇ ਦੇਣਾ ਪੈਂਦਾ ਟੈਂਥ 'ਚ। ਪਰ ਐ ਫੇਰ ਤੁਸੀਂ ਆਪਣਾ, ਮਾਂ ਪਿਓ ਨੂੰ ਐ ਵੀ ਤੇ ਹੈਗਾ ਨਾ ਸਾਨੂੰ ਸਾਡਾ ਫੋਨ ਛੁੱਟ ਜੇਗਾ ਅਸੀਂ ਆਪਣਾ ਦਿਆਂਗੇ ਤੇ। ਤੇ ਫੇਰ ਅਸੀਂ ਲੋਗ ਆ ਤਾਂ ਹੀ ਤੇ ਬੱਚਿਆਂ ਨੁ ਨਵਾਂ ਲੈ ਦਿੰਦੇ ਨੇ। ਆਪਣਾ ਅਸੀਂ ਥੋੜਾ, ਸੈਕਰੀਫਾਈਸ ਕਰ ਲਈਏ ਨਾ ਅਸੀਂ ਅਪ ਆਪਣਾ ਫੋਨ ਘੱਟ ਧਰ ਲੇ, ਵੀ ਐਲੋ ਬੱਚੋ ਸਾਡੇ ਫੋਨ ਤੋਂ ਜਿਹੜਾ ਕੰਮ ਕਰਨਾ ਕਰਲ ਲੋ। ਫਿਰ ਜਰੂਰੀ ਟੈਮ ਤੇ ਹੀ ਮੰਗਣਗੇ ਨਾ, ਫਿਰ ਸਾਰਾ ਟਾਈਮ ਤੇ ਤੇ ਨਿ ਲੈਣਗੇ ਨਾ ਸਾਡਾ ਫੋਨ। ਐ ਤੇ ਕੋਪਰੇਟ ਸਾਨੂੰ ਵੀ ਨਾਲ ਕਰਨਾ ਈ ਪੈਣਾ। ਤਾਂਈ ਬੱਚਿਆਂ ਦੀ ਫੋਨ, ਬੱਚੇ ਛੱਡਣਗੇ ਜੇ। ਚਲੋ, ਤੁਸੀਂ ਵੀ ਕੋਸ਼ਿਸ਼ ਕਰੋ ਛੁਣਾਨ ਦੀ, ਮੈਂ ਵੀ ਕੋਸ਼ਿਸ਼ ਕਰਾਂਗੇ। ਹਾਂਜੀ ਠੀਕ ਏ ਪੈਂਨ ਜੀ, ਸਤਿ ਸ੍ਰੀ ਅਕਾਲ ਜੀ।
ਠੀਕ ਏ ਜੀ ਸਤਿ ਸ਼੍ਰੀ ਅਕਾਲ।